ਹਾਂਜੀ-ਹਾਂਜੀ ਤੇ ਕਿਵੇਂ ਔ?
ਮੈਂ ਵਧੀ ਤੁਸੀਂ ਦੱਸੋ ਕਿਵੇਂ ਔ?
ਮੈਂ ਵੀ ਵਧੀਆ।
ਹੋਰ ਕਰੇ ਸਭ ਠੀਕ।
ਹਾਂਜੀ, ਠੀਕ ਆ ਜੀ ਤੁਸੀਂ ਦੱਸੋ।
ਮੈਂ ਵੀ ਵਧੀਆ, ਹੋਰ ਕੀ ਬਣਾਇਆ ਅੱਜ?
ਅੱਜ ਅਸੀਂ ਆਲੂ ਵਾਲੇ ਪਰੌਂਠੇ।
ਆਹੋ ਆਹ ਸਵਾਦ ਆ ਗਿਆ ਫੇਰ ਤਾਂ ਅੱਜ ਆਲੂ ਆਲੇ ਪਰਾਂਂਠੇ ਖਾ ਕੇ।
ਹੋਰ ਅੱਜ ਐਤਵਾਰ ਸੀ ਏਹੀ ਬਣਦੇ ਜਾਦਾਤਰ ਐਤ
ਹਾਂਜੀ-ਹਾਂਜੀ।
ਮੈਨ ਤਾਂ ਬੋਤ ਪਸੰਦ ਆ।
ਆਲੂ ਦੇ ਪਰੌਂਠੇ ਤਾਂ ਸਭ ਕਿਸੀ ਨੂੰ ਪਸੰਦ ਨੀ ਹੁੰਦੇ ਐ ਸਾਰਿਆਂ ਨੂੰ ਪਸੰਦ ਹੁੰਦੇ ਨੇ।
ਹਾਂ ਪਰ ਜੇੜੇ ਡਾਇਟ ਕਰਦੇ ਓ ਨੀ ਖਾਂਦੇ।
ਨੀ ਉਨਾਂ ਦੇ ਮੂੰਹ ਚ ਪਾਣੀ ਤਾਂ ਆ ਹੀ ਜਾਂਦਾ ਇੱਕ ਵਾਰ ਆਲੂ ਦੇ
ਹਾਂ ਏ ਤਾਂ ਹੈ ਮਨ ਤਾਂ ਓਨਾਂ ਦਾ ਵੀ ਕਰਦਾ ਹੀ ਹੋਣਾ।
ਹੋਰ? ਦੱਸੋ ਕਿਵੇਂ ਚੱਲ ਸਾਡੇ ਤਾਂ ਬਸ ਰਾਤ ਆਲੀ ਸਬਜ਼ੀ ਹੀ ਸੀ ਅੱਜ ਆਲੂ ਤੇ ਕਿ ਨਾਮ ਲੈਂਦੇ ਆ ਪਕੌੜੇ
ਅੱਛਾ ਜੀ।
ਹਾਂਜੀ ਫੇਰ ਰਾਤ ਬਨਾਏ ਸੀ ਅਸੀਂ ਗੋਲ ਗੱਪੇ ਬਣਾਏ ਸੀ ਤੇ ਫੇਰ ਰਾਤ ਸਬਜ਼ੀ ਮ ਘਾਟ ਈ ਰੋਟੀ ਖਾਧੀ ਫੇਰ ਸਵੇਰੇ ਸਬਜ਼ੀ ਹੈ ਸੀ। ਸ਼ਾਮ ਨੂੰ ਬਣਨਗੇ ਅੱਜ ਚੋਲ ਸ਼ਾਇਦ।
ਅੱਛਾ ਜੀ ਚਲੋ ਵਧੀਆ ਕਦੇ ਦੇਖ ਆ ਆਲੂ ਹਰੇਕ ਸਬਜ਼ੀ ਚ ਪੈ ਹੀ ਜਾਂਦੇ ਨਾ।
ਹਾਂ ਆਲੂ ਤਾਂ ਮੇਨ ਆਲੂ ਤਾਂ ਮੇਨ ਹੁੰਦਾ ਸਾਰੀ ਸਈ ਬਾਤ ਸਾਰੀ ਸਬਜ਼ੀਆਂ ਵਿੱਚ ਆਲੂ-ਆਲੂ, ਆਲੂ।
ਹਾਂ ਕਿਸੇ ਨੂੰ ਵੀ ਪੁੱਛੋ ਯ ਦੱਸੋ ਆਲੂ ਦਾ ਨਾਮ ਆਂਦਾ ਹੀ ਆਂਦਾ।
ਸਈ ਬਾਤ ਹੈ ਜੀ।
ਹਾਂਜੀ।
ਕੇੜੀ-ਕੇੜੀ ਸਾਬਜ਼ੀ ਤੁਨੂੰ ਪਸੰਦ ਐ ਖਾਣ ਚ ਵੈਸੇ?
ਮੈਨੂੰ ਖਾਈ ਲੈਨੀ ਸਾਰੀਆਂ ਹੀ ਖਾ ਲੈਂਦੀ ਮੈਂ ਤਾਂ। ਏਕ ਮੈਨੂੰ ਟੀਂਡੇ ਨੀ ਪਸੰਦ।
ਅੱਛਾ ਸਭ ਤੋਂ ਜਾਦਾ ਪਸੰਦ ਮਤਲਬ ਰੋਜ਼ ਦੇਈ ਚਲੋ ਖਾ ਲਾਂਗੀ।
ਰੋਜ਼ ਖੁੰਭਾ ਖਾ ਲੂੰਗੀ।
ਅੱਛਾ।
ਹੂੰ, ਹੋਰ ਵੀ ਪਨੀਰ ਵੀ ਬੋ ਪਸੰਦ ਆ ਮੈਨੂੰ।
ਅੱਛਾ ਜੀ।
ਪਿਕਪ -ਪਿਕ ਮੈਂ ਤਾਂ ਫਿੱਕਾ ਪਨੀਰ ਖਾ ਲੈਦੀ ਹਾਂ ਸਬਜ਼ੀ ਚ ਨਹੀਂ ਮੈਂ ਖਾ ਸਕਦੀ ਹੈਗੀ ਬਣਾਇਆ ਹੋਇਆ
ਨਹੀਂ ਮੈਂ ਦੋਨੇ ਹੀ ਮੈਨੂੰ ਓਦਾਂ ਵੀ ਬਹੁਤ, ਕੱਚਾ ਵੀ ਬਹੁਤ ਸਵਾਦ ਲੱਗਦਾ ਸਬਜ਼ੀ ਸਬਜ਼ੀ ਤਾਂ ਮੈਨੂੰ ਜ਼ਿਆਦਾ ਸਵਾਦ ਲੱਗਦੀ
ਅੱਛਾ ਜੀ ਮੈਂ ਮੈਨੂੰ ਤੁਸੀਂ ਕੜੀ ਦੇਈ ਚਲੋ, ਜਿੰਨਾ ਮਰਜ਼ੀ ਕੜੀ ਖਾ ਲਾਂਗੀ ਮੈਂ ਭਿੰਡੀਆਂ ਦੇਈ ਚਲੋ ਭ ਭਿੰਡੀਆਂ ਖਾ ਲਾਂਗੀ ਮੈਂ
ਹਾਂ ਇਹ ਵੀ ਵਧੀਆ ਹੁੰਦੇ ਮੈਂ ਵੀ ਆਰਾਮ ਨਾਲ ਖਾ ਲੈਂਦੀ ਮਤਲਬ ਖੁਸ਼ ਹੋ ਕੇ ਖਾ ਲੈਂਦੀ
ਭੁੰਨੀ ਹੋਈ ਸਬਜ਼ੀ ਦਾ ਮਸਾਲਾ ਹੁੰਦਾ ਜਿਹੜਾ ਉਹਦੇ ਚਲੋ ਖਾ ਲਾਂਗੀ ਮੈਂ
ਹਾਂ
ਹਾਂਜੀ, ਅਚਾਰ ਖਾਂਦੇ ਹੋ, ਨਹੀਂ- ਨਹੀਂ ਹਾਲ ਤੱਕ ਕਿਥੇ ਸਬਜ਼ੀ- ਸਬਜੀ ਨੀ ਹਲੇ ਮੈਂ ਸਿੱਖੀ
ਅੱਛਾ ਕਦੇ ਕੋਸ਼ਿਸ਼ ਨਹੀਂ ਕੀਤੀ ਬਣਾਉਣ ਦੀ ਕੁਛ ਓਦਾਂ ਛੋਟਾ -ਮੋਟਾ
ਨਾ-ਨਾ ਸਬਜੀ ਦੀ ਤਾਂ ਨਹੀਂ ਹੋਤਾ, ਕਿ ਰੋਟੀ ਵਗੈਰਾ ਤਾਂ ਕਰ ਲੈਣੀ ਆ ਸਬਜ਼ੀ ਵਗੈਰਾ ਨੀ ਆਉਂਦੀ ਹਾਲੇ ਮੈਨੂੰ ਨਾ-ਨਾ ਸਬਜ਼ੀ ਤੇ ਨ ਮੈਂ ਕੁਛ ਕੀਤਾ ਹਲੇ ਟਰਾਈ ਕਰਨਾ
ਅੱਛਾ ਜੀ ਮੈਗੀ ਵਗੈਰਾ ਬਣਾ ਲੈਂਨੇ ਹੋ
ਹਾਂ, ਹਾਂ ਮੈਗੀ ਵਗੈਰਾ ਤਾਂ ਕਰ ਲੈਂਦੀ ਹਾਂ ਮੈਗੀ ਵੀ ਬਣਾ ਲੈਂਣੀ ਹਾਂ ਐਵੇਂ ਤਾਂ ਮੈਂ ਹੋਰ ਕੁੱਝ ਆਪਣਾ, ਅ ਫੋਨ ਵਗੈਰਾ ਤੇ ਕੋਈ ਡਿਸ਼ ਦੇਖ ਲੀ ਹੈ ਨਾ ਔਹ ਤੇ ਟਰਾਈ ਵੀ ਕਰ ਲੈਂਦੀ ਹਾਂ ਪਰ ਕਦੇ ਸਬਜ਼ੀ ਵਗੈਰਾ ਨੀ ਬਣਾਈ ਕਦੇ
ਅੱਛਾ ਮੈਗੀ ਕਿੱਦਾਂ ਬਣਾਦੇ ਹੁੰਦੇ ਹੋ
ਮੈਗੀ ਬਸ ਆਪਣੀ ਅਹ- ਅਹ ਤੁਸੀਂ ਕਿਹੜੀ ਪਸੰਦ ਕਰਦੇ ਹੋ ਡਰਾਏ ਵਾਲੀ ਪਸੰਦ ਕਰਦੇ ਆ ਪਾਣੀ ਵਾਲੀ ਕਰਦੇ ਹੋ
ਪਾਣੀ ਵਾਲੀ
ਹਾਂ ਬਸ ਪਾਣੀ ਵਿੱਚ ਉਬਾਲ ਕੇ ਉਹਨੂੰ ਹਨਾ ਫਿਰ ਮੈਂ ਆਪਣੇ ਸਾਰੇ ਮਤਲਬ ਜਿੰਨੇ ਵੀ ਲਓ ਆਪਣਾ ਪਿਆਜ ਹੋ ਗਿਆ ਹਨਾ ਤੇ ਅਹ ਜਿਹੜੀ ਵੀ ਆਪਾਂ ਸਬਜ਼ੀ ਪਸੰਦ ਕਰਦੇ ਹਾਂ, ਉਦਾ ਤੜਕਾ ਲਗਾ ਕੇ ਫਿਰ ਉਸਨੂੰ ਜੇ ਸੌਤੇ ਵਾਲੀ ਬਣਾਉਂਦੇ ਆ ਫਿਰ ਉਹਨੂੰ ਮਤਲਬ ਡਰਾਏ ਕਰਕੇ ਉਸਨੂੰ ਜਿਹੜਾ ਆਪਣਾ ਤੜਕਾ ਲਗਾਇਆ ਉਸਦੇ ਵਿੱਚ ਮੈਗੀ ਮਸਾਲਾ ਵਗੈਰਾ ਪਾ ਕੇ ਹਨਾ ਫਿਰ ਉਸਦੇ ਵਿੱਚ ਭੁੰਨ ਦਿੰਦੀ ਹਾਂ ਮੈਂ ਜੇ ਪਾਣੀ ਵਾਲੀ ਬਣਾਉਂਦੇ ਆ ਫਿਰ ਪਾਣੀ ਦੇ ਵਿੱਚ ਆਪਾਂ ਮੈਗੀ ਪਾਈ ਹੁੰਦੇ ਆ ਉਹਦੇ ਵਿੱਚ ਮਸਾਲੇ ਵਗੈਰਾ ਗੇਰ ਕੇ ਬਣਾ ਤੇ ਮੈਂ ਦੋਨੇ ਤਰੀਕੇ ਨਾਲ ਬਣਾ ਲੈਂਦੀਆਂ
ਮਤਲਬ ਤੁਸੀਂ ਜੇ ਮੈਗੀ ਨੂੰ ਤੜਕਾ ਲਾ ਸਕਦੇ ਹੋ, ਤਾਂ ਮਤਲਬ ਤੁਹਾਨੂੰ ਸਿੰਪਲ ਤੜਕਾ ਤੁਸੀਂ ਲਾ ਸਕਦੇ ਹੋ ਪਿਆਜ, ਟਮਾਟਰ
ਹਾਂ ਮਤਲਬ ਕਈ ਵਾਰ ਮੰਮੀ ਕਹਿ ਦਿੰਦੇ ਜੇ ਵੀ ਮੈਂ ਤੜਕਾ ਲਾਇਆ ਹਨਾ ਵੀ ਮੈਂ ਥੋੜਾ ਮੋਟਾ ਬਾਹਰ ਜਾ ਆਇਆ ਵੀ ਤੜਕੇ ਕੋਲ ਖੜਜਾ ਉਵੇਂ ਖੜਤਾ ਪਰ ਐਵੇਂ ਕਦੇ ਮੈਂ ਕੱਲੀ ਹਾਂ ਹਨਾ ਕੱਲੀ ਨੇ ਨੀ ਕਦੇ ਕੀਤਾ ਵੀ ਮੈਂ ਕੱਲੀ ਕਿਸੇ ਨੂੰ ਸਬਜ਼ੀ ਬਣਾ ਕੇ ਖਵਾਤੀ ਰੋਟੀ ਮੈਂ ਬਹੁਤ ਵਾਰ ਬਣਾਈ ਆ ਕੱਲੀ ਨੇ
ਅੱਛਾ ਜੀ ਰੋਟੀ ਬਿਲਕੁਲ ਵਧੀਆ ਬਣਾ ਲੈਂਣੀ ਏ
ਹਾਂ ਪਹਿਲੇ ਤਾਂ ਹੁੰਦੀ ਸੀ ਗੜਬੜ ਸ਼ੇਪ ਚ ਹੁਣ ਤਾਂ ਮਤਲਬ ਗੋਲ ਰੋਟੀ ਆਉਣ ਲੱਗੀਆਂ ਏਨ ਠੀਕ ਵਧੀਆ ਬਣਾ ਲੈਦੀ
ਚਲੋ ਵਧੀਆ ਮੈਂ ਦੇਖਲੋ ਸਬਜ਼ੀਆਂ ਤਾਂ ਚਲੋ ਠੀਕ -ਠੀਕ ਬਣਾਈ ਲੈਦੀ ਮੈਂ ਵੀ ਜ਼ਿਆਦਾ ਨੀ ਪਰ ਹਾਂ ਜੇ ਮੈਂ ਕੋਸ਼ਿਸ਼ ਕਰਾਂ ਨਾ ਮੈਂ ਬਣਾ ਲੈਂਣੀ ਆਂ। ਕਈ ਵਾਰ ਤਾਂ ਬਹੁਤ ਸਵਾਦ ਬਣਦੀ ਆ, ਕਈ ਵਾਰ ਥੋੜੀ ਨਹੀਂ ਬਣਦੀ। ਪਰ ਐਨਾ ਆ ਵੀ ਚਲੋ ਮੈਂ ਬਣਾ ਲੈਣੀ ਘਰੇ ਆਉਣੀ ਕਿਤੇ ਗਏ ਹੁਣ ਮੈਂ ਆਰਾਮ ਨਾਲ ਰੋਟੀ ਖਾ ਵੀ ਸਕਦੀ ਖਵਾ ਵੀ ਸਕਦੀ ਪਰ ਐਨਾ ਆ ਮੇਰੀ ਮੇਰੀ ਨਾ ਰੋਟੀ ਨੀ ਸਹੀ ਬਣਦੀ ਉਹ ਮੇਰੀਆ ਹਮੇਸ਼ਾ ਨਕਸ਼ੇ ਹੀ ਬਣਦੇ।
ਕੋਈ ਨੀ ਤਾਂ ਹੌਲੀ -ਹੌਲੀ ਗੋਲ ਆਉਣ ਲੱਗ ਜੂ।
ਅੱਛਾ, ਤੁਸੀਂ ਕੀ ਕਹਿਣ ਲੱਗੇ ਸੀ।
ਆਚਾਰ ਵ
ਆਚਾਰ ਹਾਂਜੀ, ਹਾਂਜੀ ਉਹ ਵੀ ਖਾ ਲਈਦਾ ਜ ਜਦੋਂ ਦਾਲ ਵਗੈਰਾ ਹੋਵੇ ਨਾ ਫਿਰ ਨਾਲ ਆਚਾਰ ਖਾ ਲਈਦਾ। ਜਦੋਂ ਕੋਈ ਵਧੀਆ ਸਬਜ਼ੀ ਹੋਵੇ ਫਿਰ ਨੀ ਮੈਂ ਆਚਾਰ ਖਾਂਦੀ, ਜਿੱਦਾਂ ਮੰਨ ਲਓ ਕੜੀ ਹੋ ਗਈ ਹਨਾ ਰਾਜਮਾਂਹ ਹੋ ਗਏ ਯਾ ਪਨੀਰ ਵਗੈਰਾ ਹੋ ਗਏ, ਉਦੋਂ ਮੈਂ ਅਚਾਰ ਨਹੀਂ ਖਾਂਦੀ ਬਸ ਦਾਲਾਂ ਨਾਲ ਹੀ ਖਾਂਦੀ ਆ
ਮੈਂ ਵੀ ਐਵੇਂ ਕਰਦੀ ਆਂ
'ਤੇ ਮੈਨੂੰ ਅੰਬ ਦਾ ਆਚਾਰ ਪਸੰਦ ਆ ਜ਼ਿਆਦਾ, ਅੰਬ ਦਾ ਉਹੀ ਜਿਆਦਾਤਰ ਖਾਨੀ ਆ
ਹਾਂਜੀ ਮੈਨੂੰ ਵੀ ਅੰਬ ਦਾ ਹੀ ਪਸੰਦ ਐ, ਮੈਂ ਵੀ ਅੰਬ ਦਾ ਹੀ ਖਾਂਦੀ ਹਾਂ ਜ਼ਿਆਦਾਤਰ ਤਾਂ
ਹਮ, ਕੱਚੇ ਅੰਬਾਂ ਦਾ ਤਾਂ ਨਾ ਮੈਨੂੰ ਜੋ ਮਰਜੀ ਬਣਾ ਕੇ ਦੇ ਦੋ ਮੈਂ ਸਾਰਾ ਕੁਛ ਖਾਲੂ, ਮੈਨੂੰ ਬਹੁਤ ਪਸੰਦ ਆ ਮੈਨੂੰ ਰੁੱਖੇ ਖਾਣੇ ਵੀ ਬਹੁਤ ਪਸੰਦ ਆ
ਮੈਂ ਵੀ ਮਤਲਬ ਖੱਟੀ ਅੰਬੀ ਹੁੰਦੀ ਆ ਉਹਨੂੰ ਚੀਰ ਕੇ ਫੇਰ ਮੈਂ ਆਪਣੇ ਵਾਸਤੇ ਅਚਾਰ ਵਾਸਤੇ ਤੇ ਲਿਆਂਦੀ ਹਾਂ ਤਾਂ ਮੈਂ ਆਪਣੇ ਅੰਬੀਆਂ ਨਾਲ ਬਚਾ ਕੇ ਰੱਖ ਲੈਂਦੀ ਹਾਂ ਫਿਰ ਮੈਂ ਉਹ ਅੰਬੀਆਂ ਨੂੰ ਮਤਲਬ ਕੱਟ ਦਾਂਗੀ ਕੱਟ ਕੇ ਨਾ ਫੇਰ ਉਹਦੇ ਉੱਤੇ ਮਤਲਬ ਚਾਟ ਮਸਾਲਾ ਪਾ ਕੇ ਅਹ ਨਮਕ ਮਿਰਚ ਪਾ ਕੇ ਫਿਰ ਉਹਨੂੰ ਖਾਂਦੀ ਆਂ, ਮੈਨੂੰ ਬਹੁਤ ਅਸੈਸ ਨਾ ਮਤਲਬ ਐਵੇਂ ਚੀਜ਼ਾਂ ਨਾਲ ਖੱਟੀ ਮਿੱਠੀ ਚੀਜ਼ਾਂ ਨਾਲ ਇਮਲੀ ਹੋ ਗਈ, ਇਮਲੀ ਵੀ ਰੁੱਖੀ ਖਾ ਜਾਂਦੀ ਆ
ਹਾਂ ਮੈਨੂੰ ਵੀ ਇੰਨੀ ਪਸੰਦ ਆ ਨਾ ਬਹੁਤ ਜ਼ਿਆਦਾ, ਜਦੋਂ ਘਰੇ ਅੰਬੀਆਂ ਆਂਦੀਆਂ ਮੈਨੂੰ ਚਾਅ ਚੜ ਜਾਂਦਾ ਵੀ ਚਲੋ ਉਹਨਾਂ ਨੇ ਜਿਹੜਾ ਅਚਾਰ ਪਾਣਾ, ਪਾਉਣਾ ਮੈਂ ਥੋੜ੍ਹੀਆਂ ਜਿਹੀਆਂ ਲੈ ਲੈਣੀਆਂ ਵਿੱਚੋਂ ਫੇਰ ਮੈਂ ਚਟਨੀ ਬਣਾਉਣੀ, ਮੈਨੂੰ ਚਟਨੀ ਵੀ ਬਹੁਤ ਸਵਾਦ ਲੱਗਦੀ ਅੰਬੀਆਂ
ਹਾਂਜੀ, ਹੋਰ ਵੈਸੇ ਵੀ ਖੇਤ ਵਗੈਰਾ 'ਚ ਜਾਦੇ ਹੋ
ਨਹੀਂ ਸਾਡੇ ਕਿੱਥੇ ਮੈਨੂੰ ਤਾਂ ਬਹੁਤ ਪਸੰਦ ਆ, ਪਰ ਮੈਨੂੰ, ਸਾਡੇ ਹੈ ਨੀ ਨਾ ਇਸ ਲਈ ਸਾਡੇ ਤਾਂ ਅਸੀਂ ਅੰਬੀਆਂ ਵੀ ਖਰੀਦ ਕੇ ਹੀ ਲਿਆਂਦੇ ਹਾਂ
ਸਾਡੇ ਖੇਤ ਵਿੱਚ ਖੁਦੇ ਹੈ ਬਟ ਠੇਕੇ ਦੇ ਦਿੱਤੇ ਹੋਏ ਆ, ਪਰ ਐਵ ਕਈ ਵਾਰ ਸੈਰ ਵਗੈਰਾ ਕਰਨ ਜਾਂਦੇ ਆ ਨਾ ਜਿਹੜੇ ਸਾਈਡ ਜਾਂਦੇ, ਉੱਧਰ ਸਾਡੇ ਮਤਲਬ ਹੈਗੇ ਨੇ 'ਤੇ ਫਿਰ ਅਸੀਂ ਕਈ ਵਾਰ ਦੇਖ ਕੇ ਆਂਦੇ ਹਾਂ, ਹੁਣ ਫੈਸਟੀਵਲ ਵਗ਼ੈਰਾ ਆਉਂਦੇ ਨੇ ਜਿਵੇਂ ਸਾਡੇ ਹਨ ਨਾ ਹਿੰਦੂ ਰਿਲੀਜ਼ਨ ਦੇ ਵਿੱਚ, ਦੀਵਾਲੀ ਵਗੈਰਾ ਆ ਗਈ ਇਹਦੇ ਉੱਤੇ ਮਤਲਬ, ਖੇਤਾਂ ਵਗੈਰਾ ਜਾਂ ਮੱਥਾ ਟੇਕ ਕੇ ਆਉਣਾ ਪੈਂਦਾ ਹਨਾ, ਫਿਰ ਅਸੀਂ ਮਤਲਬ ਐਨਾ ਮੌਕਿਆਂ 'ਚ ਨਾ ਖੇਤਾਂ ਵਗੈਰਾ ਜਾ ਆਂਦੇ ਹਾਂ ਉੱਥੇ ਦਾ ਵਾਤਾਵਰਨ ਬਹੁਤ ਵਧੀਆ ਲੱਗਦਾ ਮੈਨੂੰ
ਹਮ, ਸਹੀ ਗੱਲ ਹੈ, ਖੇਤਾਂ ਦਾ ਵਾਕਈ ਵਾਤਾਵਰਨ ਬਹੁਤ ਸੋਹਣਾ ਹੁੰਦਾ ਜਦੋਂ ਕਿਤੇ ਮੌਸਮ ਵਧੀਆ ਹੋਵੇ ਨਾ ਫੇ' ਤਾਂ ਮੈਨੂੰ ਐਂ ਹੁੰਦਾ, ਮੈਨੂੰ ਖੇਤਾਂ 'ਚ ਲੈਜੋ ਕੋਈ। ਮੋਟਰਾਂ ਮਤਲਬ ਮੋ ਟਰਾਂ ਦੇ ਪਾਣੀ ਨਾਲ ਖੇਡਣਾ, ਮੈਨੂੰ ਮਤਲਬ ਕਿ ਮੈਨੂੰ ਨਾ, ਜਦੋਂ ਜਾਂਦਾ ਕਿਤੇ। ਮਤਲਬ ਸਾਡੇ ਪਿੰਡ ਚ' ਇੱਕ ਜਗ੍ਹਾ ਆ। ਮਤਲਬ ਜਗ੍ਹਾ ਖਿਝ ਜਾਈਦਾ ਤੀ ਕਿਤੇ ਪਿੰਡ 'ਚ ਆ। ਤੇ ਜਦੋਂ ਉੱਥੇ ਜਾਂਦੇ ਨਾ, ਮੈਨੂੰ ਹੁਣ ਇਹ ਹੁੰਦਾ ਵੀ ਮੈਂ ਪਿੰਡ ਜਾਣਾ ਆ। ਏਦਾਂ ਕਦੇ-ਕਦਾਈ ਘੱਟ ਤੇ ਲੈ ਜਾਂਦੇ ਆ। ਪਰ ਏਦਾਂ ਨੀ ਕਿ ਮੈਂ ਹਮੇਸ਼ਾ ਜਾ ਸਕਦੀ। ਮੈ ਇਹ ਨਾ ਕਿ ਪਿੰਡ ਹੋਵੇ। ਮੈਂ ਰੋਜ਼ ਸ਼ਾਮੀ ਹੋ ਅਹ ਸੈਰ ਕਰਨ ਜਾਵ ਪਰ ਕਿੱਥੇ, ਇੱਥੇ
ਉੱਥੇ ਦਾ ਤਾਂ ਵਾਤਾਵਰਨ ਇੱਕ ਅਲੱਗ ਤਰੀਕੇ ਨਾਲ ਹਵਾ, ਹਨਾ। ਆਪਣਾ ਸ਼ੁੱਧ ਵਾਤਾਵਰਨ ਚਾਰੋਂ ਪਾਸੇ ਆਪਣੇ ਫ਼ਸਲਾਂ ਉਗਾਈਆਂ ਕਿਸਾਨਾਂ ਨੇ ਹਨਾ। ਅਲੱਗ ਈ ਤਰੀਕੇ ਦਾ ਐਕਸਪੀਰੀਐਂਸ ਹੁੰਦਾ, ਉੱਥੇ ਜਾ ਕੇ ਤਾਂ।
ਸਹੀ ਗੱਲ ਆ। ਪਰ ਮੈਂ ਬਹੁਤ ਹੱਸਨੀ। ਮੈਂ ਕਹਿੰਨੀ ਮੇਰਾ ਕੋਈ ਰਿਸ਼ਤੇਦਾਰ ਈ ਹੁੰਦਾ ਪਿੰਡ ਤੋਂ। ਪਰ ਕੋਈ ਨੀ ਹੈਗਾ।
ਸ਼ਹਿਰ 'ਚ ਰਹਿੰਨੇ ਓ ਤੁਸੀਂ?
ਹਾਂਜੀ।
ਅੱਛਾ ਜੀ।
ਹਮ।
ਸਾਡੇ ਮਤਲਬ ਪਿੰਡ ਈ, ਨਾਲ ਈ ਸ਼ਹਿਰ ਪੈਂਦਾ ਮਤਲਬ। ਅੱਧੇ ਪੰਦਰਾਂ ਕੁ ਵੀਹ ਪੱਚੀ ਕੁ ਮਿੰਟ ਦੇ ਰਾਹ ਤੇ। ਮਤਲਬ ਹੈਗਾ, ਸਾਡਾ ਮਲਬ ਪੂਰੇ ਪਿੰਡ ਟਾਈਪ ਈ ਐ। ਬਟ, ਪੇਂਡੂ ਇੰਨੇ ਤਰੀਕੇ ਨਾਲ ਨੀ ਹੈ ਸਾਡੇ ਖੇਤ ਹੈ। ਬਟ, ਜਿਵੇਂ ਜ਼ਿਮੀਂਦਾਰ ਲੋਕ, ਉਹਨਾਂ ਦੇ ਤਾਂ ਹੈਗੇ ਨੇ। ਸਾਡੇ ਤਾਂ ਐਧਰ ਲੋਕ ਮਤਲਬ ਨਾ, ਸਾਨੇ ਠੇਕੇ ਤੇ ਚੜ੍ਹਾਏ ਹੁੰਦੇ ਨੇ। ਸਾਡੇ ਖੇਤ ਦੂਰ ਹੁੰਦੇ ਐ।
ਹੈਗਾ ਪਿੰਡ 'ਚ ਐ। ਬਟ, ਸਾਡੇ ਖੇਤ ਬਹੁਤ ਦੂਰ ਨੇ।
ਹੂੰ, ਇਹ ਵੀ ਔਖਾ ਆ ਹਨਾ।
ਹਾਂਜੀ। ਸੈਰ ਕਰਦੇ-ਕਰਦੇ ਕਈ ਵਾਰ ਚੱਲ ਜਾਂਨੇ ਆਂ ਉਧਰ ਨੂੰ। ਫਿਰ ਦੇਖ ਆਣੇ ਆ ਖੇਤਾਂ ਨੂੰ। ਨਹੀਂ ਤਾਂ ਕਿੱਥੇ ਦੇਖਣ ਨੂੰ ਮਿਲਦੈ। ਸਾਰਾ ਦਿਨ ਬੰਦ-ਬੰਦ ਬਸ, ਕਮਰੇ 'ਚ ਬੈਠੇ ਰਹੋ।
ਤੁਸੀਂ ਰੋਜ਼ ਨ੍ਹੀਂ ਸੈਰ ਕਰਦੇ?
ਨਾ-ਨਾ ਰੋਜ਼ ਨਹੀਂ ਜਾਂਦੇ ਹੈਗੇ। ਘਰੋਂ ਕਿਸੇ ਚੀਜ਼ ਤੋਂ ਫੁਰਸਤ ਮਿਲੇ, ਫਿਰ ਤਾਂ ਬਾਹਰ ਨਿਕਲੀਏ। ਸਕੂਲ ਦਾ ਕੰਮ ਈ ਐਂਨਾ ਮਿਲਿਆ ਹੁੰਦਾ ਬੰਦੇ ਨੂੰ, ਬੰਦਾ ਹੋਰ ਜਾ ਈ ਸਕਦਾ। ਜੇ ਉਧਰੋ ਛੁਡੇ ਮਾੜਾ-ਮੋਟਾ ਫੇਰ ਤੋਂ ਐਹ ਫੇਰ ਸ਼ੁੱਧ ਹੋਣ ਲਈ ਆਪਾਂ, ਮਾੜਾ-ਮੋਟਾ ਫ਼ੋਨ ਦੇਖ਼ਣ ਲੱਗ ਜਾਈਦਾ। ਟੀ ਵੀ ਦੇਖ ਖਣ ਲੱਗ ਜਾਈਦੈ। ਕੋਠੇ ਵਗ਼ੈਰਾ ਤੇ ਘੁੰਮ ਔਨੇ ਆ। ਪਰ ਐਵੇਂ ਬਾਹਰ ਨੀ ਜਾਂਦੇ ਅਸੀਂ।
ਹੂੰ, ਚਲੋ। ਆਪਣਾ-ਆਪਣੇ ਤੇ ਹੁੰਦਾ ਆ। ਮੈਂ ਵੀ ਪਰ, ਮੇਰਾ ਬਾਹਰ ਨਿਕਲਣ ਵੀ ਨੀ ਮਨ ਕਰਦਾ। ਇਥੇ ਦੇ ਇਨਵਾਇਰਮੈਂਟ ਸਾਬ੍ਹ ਨਾਲ ਬਸ ਮੋਟਰਸਾਈਕਲ ਚੱਲਦੇ ਰਹਿੰਦੇ। ਧੂਵਾਂ-ਧੂਵਾਂ ਮੈਨੂੰ ਜਮਾਂ ਨੀ ਪਸੰਦ ਏਦਾਂ ਬਾਹਰ ਨਿਕਲਣਾ।
ਜਿੰਨਾ ਪ੍ਰਦੂਸ਼ਣ ਹੋ ਰਿਹਾ, ਅੱਜ ਹਿਸਾਬ ਨਾਲ ਤਾਂ ਬਿਮਾਰੀਆਂ ਵੀ ਕਿੰਨੀਆਂ ਲੱਗ ਰੀਆਂ ਨੇ ਜੀ, ਅੱਜ-ਕੱਲ੍ਹ। ਤਾਂ ਪ੍ਰਦੂਸ਼ਣ ਨਾਲ ਹਨਾ।
ਸਹੀ ਗੱਲ ਆ। ਮਤਲਬ ਕੀ ਨਾ ਮੈਨੂੰ ਚਾਈ ਦਾ ਸ਼ੁੱਧ ਵਾਤਾਵਰਨ ਚਾਈਦਾ, ਪਿੰਡਾਂ ਦਾ। ਜਿੱਥੇ ਮੈਂ ਸੈਰ ਕਰ ਸਕ ਤਾਂ ਜੋ ਵਾਕੇਈ ਫ਼ਾਇਦੇਮੰਦ ਹੋਵੇ। ਇੱਥੇ ਘੁੰਮ ਕੇ ਤਾਂ ਬਿਮਾਰੀ, ਫ਼ਾਇਦਾ ਨੀ ਕੋਈ।
ਤੀਆਂ ਵਗੈਰਾ ਦੇ ਧੂੰਏ ਹਨਾ। ਅੱਜ-ਕੱਲ੍ਹ ਤਾਂ ਲੋਕੀ ਪਾਣੀ ਨੂੰ ਵੀ ਨੀ ਛੱਡ ਰਹੇ ਹੈਗੇ। ਪਾਣੀ ਇੰਨਾ ਗੰਦਾ ਕਰ ਕਿਆ ਵਾਹਨਾਂ ਨੇ ਹਨਾ। ਆਪਣੇ ਧੂੰਏ ਵਗੈਰਾ ਛੱਡ ਕੇ, ਹਵਾ ਨੂੰ ਗੰਦਾ ਕਰਖਿਆ। ਬੰਦਾ ਕੀ ਕਰੇ ਬਸ ਫਿਰ ਉਹੀ ਬਿਮਾਰੀਆਂ ਖੰਘ ਹੋ ਦੀ ਹਨਾ, ਅੰਦਰ ਜਾ ਕੇ ਸਾਡੇ ਠੀਕ ਐ ਜੀ ਓਕੇ।
ਵਧੀਆ ਲੱਗਾ ਤੁਹਾਨੂੰ
ਮੈਨੂੰ ਵੀ ਗੱਲ ਕਰਕੇ ਵਧੀਆ ਲ